ਹੈਲੋ ਹੈਲੋ
ਹੈਲੋ
ਹੈਲੋ
ਸਸ ਸ੍ਰੀ ਕਾਲ ਵੀਰ ਜੀ।
ਸਸ ਸ਼੍ਰੀ ਕਾਲ ਹੋਰ ਕੀ ਹਾਲ ਏ?
ਵਧੀਆ ਜੀ ਤੁਸੀਂ ਸੁਣਾਓ?
ਕੀ ਗੱਲ ਤਿੰਨ-ਤਿੰਨ ਸੈਕਿੰਡ ਹੋਗੇ ਬੋਲਣਾ ਨੀ ਹੁੰਦਾ।
ਮੈਂ ਤੇ ਬੋਲਦੀ ਪਈ ਸੀ ਤੁਹਾਡੀ ਆਵਾਜ਼ ਹੈਨੀ ਆਂਦੀ ਪਈ ਸੀ।
ਹੈਨੀ ਆਂਦੀ ਵੀ ਸੀ ਅੱਛਾ ਹੋਰ ਕੀ ਕਰਦੇ?
ਬਸ ਬੈਠੇ ਦੇ ਸੀ ਆਪਾਂ ਵੀ।
ਰੋਟੀ ਖਾਲੀ?
ਹਾਂਜੀ-ਹਾਂਜੀ
ਅੱਛਾ ਮੈਂ ਆ ਤਾਂ ਅੱਜ ਇੰਨੇ ਦਿਨਾਂ ਹਾਂ ਨਾ ਮੈਂ ਰੋਟੀ ਨੀ ਖਾਈ ਆ ਫਾਸਟ ਫੂਡ ਖਾ ਲਿਆ ਮੈਂ ਓ ਫੇਰ ਮਨ ਢਿੱਡ ਚ ਨਾ ਥੋੜੀ ਗੈਸ ਵਗੈਰਾ
ਅੱਛਾ ਜੀ।
ਹਾਂਜੀ।
ਹੋਰ ਸੁਣਾਓ?
ਹਾਂਜੀ ਹੋਰ ਵਧੀਆ ਤੁਸੀਂ ਦੱਸੋ?
ਕਾਰ ਸਭ ਕਿੱਦਾਂ ਤੁਹਾਡੇ?
ਹਾਂ ਵਧੀਆ-ਵਧੀਆ ਤੁਸੀਂ ਸੁਣਾਓ?
ਵਧੀਆ-ਵਧੀਆ ਆਪਾਂ ਵੀ। ਹੋਰ ਗਏ ਨੇ ਕਿੱਥੇ ਘੁੰਮਣ ਤੁਸੀਂ ਛੁੱਟੀਆਂ ਚ?
ਨਈ ਮੈਂ ਲਾਸਟ ਟੈਮ ਪਿਛਲੇ ਹਫ਼ਤੇ ਗਿਆ ਅਸੀਂ ਭੁੱਚੋ ਸੈਬ।
ਏ ਸ਼ਨੀਵਾਰ ਗਿਆ ਸੀ ਤੇ ਸੋਮਵਾਰ ਨੂੰ ਆਇਆ ਮੈਂ ਵਾਪਸੀ।
ਅੱਛਾ ਜੀ।
ਹਾਂਜੀ। ਹਾਂਜੀ। ਤੇ ਮੈਂ ਕੈ ਰੇਆ ਸੀ। ਤੂੰ ਫਾਸਟ ਫੂਡ ਖਾਏਆ ਨਾ
ਅੱਛਾ। ਕਿੱਥੇ ਗਏ ਸੀ ਤੁਸੀ ਘੁੰਮਣ ਲਾਸਟ ਚ।
ਮੈਂ ਗਆ ਸੀ ਪੰਜਾਬ। ਪੰਜਾਬ ਗਆ ਸੀ ਤੁਸੀ
ਆ ਅਸੀ ਕਿੱਥੇਵੀ ਨੀ। ਓਥੇ ਗਏ ਸੀ ਹਰਦੁਆਰ ਰਿਸ਼ੀਕੇਸ਼।
ਅੱਛਾ।
ਹਾਂਜੀ। ਪੈਲਾਂ ਤੁਸੀ ਹੱਸ ਲੋ। ਮੈਂ ਕੇਐ
ਨਈ ਨਈ ਕੋਈ ਨੀ ਤੁਸੀ ਚੁੱਪ ਕਰੋ ਮੈਂ ਚੁੱਪ ਕਰ ਜਾਂ। ਚੱਲੋ ਛੋੜੋ ਪਰੇ। ਮੈਂ ਕੈ ਰੇਆ ਸੀ ਫਾਸਟ ਫੂਡ ਫਾਸਟ ਫੂਡ ਦੇ ਜੇੜੇ ਆਪਾਂ ਗੱਲ ਕਰ ਰਏ ਸੀ ਬੀ ਓਦੇ ਬੋਤ ਸਾਈਡ ਇਫੈਕਟ ਐ।
ਹਾਂਜੀ ਹਾਂਜੀ। ਓ ਤਾਂ ਏ। ਓ ਅੱਜ-ਕੱਲ ਬੱਚੇ ਫਾਸਟ ਫੂਡ ਈ ਖਾਂਦੇ ਨੇ ਸਾਰੇ।
ਹੂੰ ਹੂੰ। ਸਾਡੇ ਸਾਮਣੇ ਈ ਰੇਂਦੀ ਏਕ ਕੁੜੀ।
ਅੱਛਾ ਜੀ।
ਮੋਟੀ ਜੀ ਓ ਵੀ ਬੜਾ ਚੋਊਮੀਨ ਡੇ ਡੇਲੀ ਚੋਮਿਨ ਡੇਲੀ ਚੋਮਿਨ। ਖੁਦ ਸਪਰਿੰਗ ਰੋਲ ਬਣੀ ਐ।
ਅ ਅਛਾ ਜੀ।
ਹਾਂਜੀ।
ਹਾਂਜੀ, ਤੁਸੀ ਓਨੂੰ ਕੇਂਦੇ ਨੀ ਨੁਕਸਾਨ ਕਰੇਗਾ ਬੜਾ
ਨਈ ਨਈ ਫਾਸਟ ਫੂਡ ਤਾਂ ਨੁਕਸਾਨ ਮੈਂ ਓਨੂੰ ਕੈਨਾ ਆਂਮ ਬਈ ਤੇਰਾ ਢਿੱਡ ਵੀ ਬਾਰ ਆ ਰੇਆ, ਤੇਰੀ ਚਰਬੀ ਵੀ ਵੱਧ ਰੁ, ਤੂੰ ਜਿੰਮ ਜੁੰਮ ਜਾ, ਕੋਈ ਯੋਗਾ ਵਗੈਰਾ ਕਰ ਤੂੰ ਫਿਟ ਹੋ ਅਪਨੀ ਕਿ ਫਿੱਟ ਬੱਚਾ ਤੁਆਨੂੰ ਪਤਾ ਸੋਣਾ ਲੱਗਦਾ, ਕਿਉਂਕਿ ਹੁਣ ਜੇੜਾ ਚੁੱਬੀ ਹੁੰਦੇ ਚੁਬੀ ਲਾਈਕ ਮੋ
ਅੱਛਾ ਜੀ।
ਹੂੰ। ਫਿਰ ਓ ਫੇਰ ਥੋੜਾ ਫਰਕ ਪੈ ਜਾਂਦਾ ਨਾ ਬੋਡੀ ਸਟਰਕਚਰ ਚ
ਅੱਛਾ ਜੀ।
ਐ ਪਿਛੇ ਕੁੱਤੇ ਭੌਂਕੀ ਜਾਂਦੇ
ਹਾਂਜੀ। ਤੁਹਾਡੇ ਵਾਜ ਆ ਮੇਰੇ ਪਿਛੋਂ।
ਚਲੋ ਕੋਈ ਗੱਲ, ਮੈਂ ਕੈ ਰੇਆ ਸੀ ਫਾਸਟ ਫੂਡ ਬਈਏ ਸਾਡੇ ਤਾਡੇ ਦਿਲ ਫਾਸਟ ਫੂਡ ਸਾਡੇ ਦਿਲ ਵਾਸਤੇ ਵੀ ਨੁਕਸਾਨਦਾਏਕ ਹੁੰਦਾ, ਬੀ ਪੀ ਵਾਸਤੇ ਵੀ ਹੁੰਦਾ
ਹਾਂਜੀ।
ਹੋਰ ਤਾਡਾ ਛੋਟਾ ਭਰਾ ਠੀਕ ਐ?
ਹਾਂਜੀ-ਹਾਂਜ
ਓ ਬੜਾ ਸ਼ਰਾਰਤੀ ਐ।
ਬੜਾ-ਬੜਾ ਹੀ ਸ਼ਰਾਰਤੀ ਏ, ਸਾਡੇ ਘਰ ਦੇ ਸਾਨੂੰ ਨਾ ਇੱਕ ਬੱਬ ਰਹਿੰਦਾ, ਉਹ ਉਹ ਕਾਕਾ ਸਾਡਾ ਉਹਦੇ ਉਹ ਦੇ ਕੋਲੋਂ ਭਿਖਾਦਿਆਂ ਦੀ ਤਰ੍ਹਾਂ ਪੈਸੇ ਮੰਗਦਾ ਰਹਿੰਦਾ ਹਾਂ।
ਤੇ ਉਹਨੂੰ ਸਮਝ ਵੀ ਨਹੀਂ ਨਾ।
ਹਾਂ ਉਹ ਵੀ ਬਚਾਰਾ ਦੇ ਦਿੰਦਾ, ਦਾਨ ਪ੍ਰਾਪਤ ਕਰ ਦਿੰਦਾ।
ਹਮ ਨਹੀਂ ਨਹੀਂ ਦਾਨ ਨੀ, ਚਲੋ ਬੱਚਾ ਆਏ ਬੱਚੇ ਰੱਬ ਦਾ ਰੂਪ ਹੁੰਦੇ ਬ ਕੀ
ਹਾਂਜੀ ਉਹ ਤਾਂ ਹੈ।
ਹਮ। ਮੈਂ ਬੀ-ਕਮ, ਤੁਸੀਂ
ਮੈਂ ਹਾਲੇ ਹਾ। ਟਵੈਲਥ ਹਲੇ ਕੰਪਲੀਟ ਕੀਤੀ, ਬਸ ਕੋਲੇਜ ਐਡਮਿਸ਼ਨ ਕਰਾਉਣ ਜਾਵਾਂਗੀ ਕੱਲ
ਹਾਂਜੀ।
ਇਹ ਤੁਸੀਂ ਕੀ ਬੋਲੇ ਸੀ ਅੱਲੇ ਆ
ਅੱਲੇ ਆ ਮੈਂ ਕਿਹਾ ਕਰਾਉਣ ਜਾਵਾਂਗੇ ਐਡਮਿਸ਼ਨ ਕੱਲ
ਕਿੰਨੇ ਪ੍ਰਸੈਂਟ ਆਏ? ਹਾਂਜੀ-ਹਾਂਜੀ।
ਮੇਰੇ ਆਏ ਸੈਵਨਟੀ ਫਾਈਵ।
ਘੁਮਾਏ।
ਹਾਂਜੀ ਤੁਸੀਂ ਨਾ ਇਨੂੰ ਪੀ ਲਿਓ, ਕਬਜੇ ਠੀਕ ਹੋਏ।
ਕੋਈ ਗੱਲ ਨੀ, ਹੋਰ ਸੁਣਾਓ?
ਬਸ ਬਸ ਵਧੀਆ, ਹਾਂਜੀ- ਹਾਂਜੀ।
ਹਮ ਸਾਡੇ ਵੀ ਵਧੀਆ, ਤੁਸੀਂ ਤਾਂ ਪੁੱਛਣਾ ਨੀ ਮੈਂ ਹੀ ਤਾਂ
ਕੋਈ ਨੀ ਘਰ ਆਇਓ, ਤੁਾਨੂੰ ਫਾਸਟ ਫੂਡ ਖਵਾ ਕੇ ਹੋਰ ਕਬਜ ਕਰਾਂਗੀ।
ਨਹੀਂ ਨਹੀਂ ਤੁਸੀਂ ਗੱਲ ਤਾਂ ਸੁਣਿਆ, ਭੈਣ ਜੀ ਮੈਂ ਤਾਂ ਕਿਹਾ ਵੀ ਨਹੀਂ ਮੈਨੂੰ ਕਬਜ਼ ਆ।
ਹੋ ਫਾਸਟ ਫੂਡ ਨਾਲ ਹੋ ਜਾਂਦਾ।
ਨਈ, ਨਈ ਫਾਸਟ ਫੂਡ ਦੇ ਨਾ ਬਲੋਟਿੰਗ ਵਗੈਰਾ ਹੋ ਜਾਂਦੀ।
ਅੱਛਾ ਹਾਂਜੀ ਓ ਤਾਂ ਹੈ।
ਹੂੰ
ਹੋਰ ਤੁਸੀ ਪੰਜਾਬ ਕੀ ਕੀ ਵੇਖ ਕੇ ਆਏ ਓ।
ਪੰਜਾਬ ਚ ਆਪਾਂ ਏ ਜਲੀਆਂਵਾਲਾ ਬਾਗ ਦੇਖੇਆ।
ਅੱਛਾ ਜਲਿਆਂਆਲਾ ਬਾਗ ਵੇਖੇਐ।
ਹਾਂ, ਉਸ ਤੋਂ ਬਾਅਦ ਆਪਾਂ ਗਏ ਸੀ, ਕਿ ਕਹਿੰਦੇ ਆ ਏ ਪੰਜਾਬ ਤੋਂ ਬਾਦ ਆਪਾਂ ਟ੍ਰਿਪ ਹੁਣ ਬਣਾਆਏ ਦਿੱਲੀ ਦਾ। ਦਿੱਲੀ ਤੋਂ ਜਿਹੜਾ ਤੁਸੀ ਵੇਖਿਆ ਹੈਨਾ ਰੈਡ ਫੋਰਟ। ਨੀ ਨੀ ਲਾਲ ਕਿਲਾ ਨੀ ਆਪਾਂ
ਅੱਛਾ ਜੀ।
ਅੱਛਾ, ਸਰੋਜਣੀ ਨਗਰ ਮੇਰੇ ਅਸਤੇ ਵੀ ਕੱਪੜੇ ਤੁਸੀ ਲੈ ਆਏ।
ਨਈ-ਨਈ, ਸਰੋਜਨੀ ਨਗਰ ਨੀ ਜਾਣਾ। ਆਪਾਂ ਜਾਣਾ ਸੀ ਰੈਡ ਫੋਰਟ, ਲਾਲ ਕਿਲਾ।
ਅੱਛਾ ਸਾਨੂੰ ਵੀ ਲੈਜੋ, ਅਸੀਂ ਵੀ ਚੱਲਾਂਗੇ। ਸਾਡੀ ਫੈਮਿਲੀ ਵੀ ਚੱਲ ਲੇਗੀ।
ਹਾਂਜੀ-ਹਾਂਜੀ, ਕੋਈ ਨੀ ਜਰੂਰ-ਜਰੂਰ ਜਦੋਂ ਵੀ ਸਲਾਹ ਬਣੀ। ਸਾਡੀ ਗਲੀ ਰਾਜਾ ਹੈ ਪਾਸ਼ ਓਦੇ ਨਾਲ ਤੇਓ, ਓਦੇ ਨਾਲ ਜਾਨ ਦਾ ਬੜਾ ਫੈਦਾ ਹੋਏਗਾ ਤੁਆਨੂ ਫ੍ਰੀ ਚ ਚੀਜਾਂ ਮਿਲਣ ਗਿਆ
ਅੱਛਾ ਜੀ, ਅੱਛਾ ਤੁਸੀ ਨਾਲ ਜਾਂਦੇ ਹੋਗੇ ਨਾ ਓਦੇ।
ਨਈ-ਨਈ ਆਪਾਂ ਕਦੇ ਗਏ ਨੀ‌ ਬੀ ਆਪਾਂ ਓਦੇ ਚਰਚੇ ਵਗੈਰਾ ਕੈ ਲਓ ਸੁਣੇ ਆ।
ਅੱਛਾ ਜੀ।
ਹਾਂਜੀ-ਹਾਂਜੀ।
ਬਸ ਮੈਂ ਵੀ ਅਪਣੇ ਪਰਾ ਨੂੰ ਕੇਆ ਅੱਜ ਓ ਚਿਰਾਗ ਏ।
ਅੱਛਾ
ਮੈਂ ਓਨੂੰ ਕੇਆ ਤੁਸੀ ਅੰਬਰਸਰ ਗੋਲਡਨ ਟੈਂਪਲ ਕੀ-ਕੀ ਵੇਖਿਆ ਫੋਨ ਚ ਗਾਲ ਕੀਤੀ ਮੈਂ, ਤੇ ਕੈਂਦਾ, ਹਾਂਜੀ ਕੈਂਦਾ ਮੈਂ ਓਥੇ ਲੈਟਾਂ ਵੇਖ ਕੇ ਆਯਾ।
ਓ ਮਾਈ ਗੋ ਅੱਛਾ, ਏ ਕੀ ਦੇਖ ਕੇ ਆਯਾ ਫੇਰ।
ਤੇ ਲੈਟਾਂ ਮੈਂ ਕਿਆ ਲੈਟਾਂ ਤੇ ਤੂੰ ਕਾੱਰ ਵੀ ਵੇਖ ਲੈਂਦਾ।
ਆਹ ਸਹੀ ਗੱਲ ਆ ਅੱਛਾ ਓ ਚਿਰਾਗ ਜੇੜਾ ਓਹ ਤੁਆਡਾ ਦੋਸਤ ਅੱਛਾ, ਓਹ ਗੋਲਡਨ ਟੈਂਪਲ ਗਿਆ ਸੀ।
ਹਾਂਜੀ, ਬਸ ਮੈਂ ਵੀ ਰਿਸ਼ੀ ਕੇਸ਼ ਗਈ ਥੀ ਓਥੇ ਨਾ ਏਕ ਨਵਾਂ ਝੂਲਾ ਬਣਿਆ ਓ ਸ਼ੀਸ਼ਾ ਲਾ ਜਿੱਥੇ ਜਪਾਨ ਵਗੈਰਾ ਚ ਹੁੰਦਾ ਨਾ ਪਰ ਕੰਟਰੀ ਚ ਏਦਾਂ, ਓਥੇ ਰਿਸ਼ਕੇਸ਼ ਜੀਵੇਂ ਈਵੇ ਜਿਆ ਬਣਿਆ ਨਾ ਤਾਂ ਬੜਾ ਈ ਵਧੀਆ ਬਣਿਆ ਝੂਲਾ ਓਹ
ਅੱਛਾ-ਅੱਛਾ।
ਹਾਂਜੀ, ਤੁਆਡੇ ਓਥੇ ਕਿਦਾਂ ਦਾ ਮੌਸਮ ਬਣਿਆ ਦਾ?
ਸਾਡੇ ਮੌਸਮ ਦਾ ਅਜੇ ਬੋਤ ਜਾਦਾ ਗਰਮੀ ਦਾ ਬਣਿਆ ਦਾ।
ਅੱਛਾ, ਸਾਡੇ ਅੱਜ ਏਥੇ ਬਾੜ ਈ ਏਡੀ ਆਈ ਦੀ ਏ।
ਅੱਛਾ ਜੀ।
ਹਾਂਜੀ, ਕੱਪੜੇ ਸਾਡੇ ਤੇ ਸਰਦੀਆਂ ਦੇ ਪੈਂਦੇ ਪਏ ਨੇ, ਬੜੀ ਬਾ, ਹਾਂਜੀ-ਹਾਂਜੀ। ਬਾਰ ਆਈ ਦੀ ਬੜੀ ਹਾਂਜੀ, ਸਵੈਟਰ ਪਾ ਕੇ ਕੁੰਮਦੇ ਪਏ ਨੇ ਸਾਡੇ
ਅੱਛਾ-ਅੱਛਾ। ਕਾਫੀ ਸਆਣੇ ਤੁਆਡੇ ਬੰਦੇ, ਗਰਮੀਆਂ ਚ ਸਵੈ
ਨਈ-ਨਈ ਅਸੀਂ ਅਲੱਗ ਕੰਟਰੀ ਚ ਰੇਨੇ ਆ ਨਾ ਜੋ ਤੇ ਇਸ ਟਾਈਮ ਚ ਵਿੰਟਰ ਚੱਲਦਾ ਪਿਆ ਤੁਆਡੇ ਤੇ ਸਮਰ ਚੱਲਦਾ ਪਿਆ।
ਅੱਛਾ-ਅੱਛਾ, ਕੇੜੀ ਕੰਟਰੀ ਰੈਂਦੇ ਓ?
ਕਨੇਡਾ ਚ ਹਾਂਜੀ।
ਠੀਕ ਆ, ਮੈਂ ਸੁਣਿਆ ਵੀ ਕਨੇ-ਕਨੇਡਾ ਗਰਮੀ ਆ ਬੋਤ।
ਨਈਂ-ਨਈਂ ਹੁਣ
ਅੱਛਾ ਓ ਤੁਸੀਂ ਦੂਸਰੇ ਏਰੀਏ ਚ ਰੈਂਦੇ ਹੋਣੇ ਹਨਾ।
ਹਾਂਜੀ।
ਠੀਕ ਆ।
ਅੱਛਾ।
ਹੋਰ ਸੁਣਾਓ, ਨਈਂ-ਨਈਂ ਹਜੇ ਤਾਂ ਫੋਨ ਈ ਚਲਾਈ ਜਾਂਦੇ ਸਾਰੇ।
ਅੱਛਾ ਮੈਂ ਤਾਂ ਈ ਵੇਖਾਂ, ਮੈਂ ਕਿੱਥੇ ਲਾਈਟਾਂ-ਲੂਟਾਂ ਤੇ ਨੀਂ ਚੱਲਦੀਆਂ ਪਈਆ ਕਮਰੇ ਦੀਆਂ।
ਓ ਨਈਂ-ਨਈਂ। ਮੈਂ ਅਗਲੇ ਕਮਰੇ ਚ ਬੈਠਾ ਸੀ ਤੇ ਓ ਲੈਟ ਜਗ ਰੀ ਐ ਓਦੀ। ਹਾਂਜੀ-ਹਾਂਜੀ, ਹਾਂ, ਹੋਰ ਸੁਣਾਓ? ਨਈ ਹੱਸਦਾ ਮੈਂ ਨੀਂ, ਮੈਂ ਤੁਆਡੀ ਗੱਲਾਂ ਤੋਂ ਹੱਸ ਰੇਆ ਤਾਂ
ਅੱਛਾ-ਅੱਛਾ।
ਹਾਂਜੀ ਹੋਰ ਸੁਣਾਓ ਘਾਰ ਸਭ ਵੱਧੀਆ।
ਹਾਂਜੀ-ਹਾਂਜੀ ਸਭ ਵੱਧੀਆ।
ਤੁਸੀਂ ਕੈ ਰਏ ਸੀ ਵੀ ਮੈਂ, ਪਟਿਆਲਾ ਜਾਣਾ ਕੋਈ ਕੰਮ ਤੋਂ, ਗਏ ਸੀ ਤੁਸੀਂ?
ਹਾਂਜੀ ਪਟਿਆਲਾ ਜਾਣਾ, ਓਥੇ ਨਾਂ ਕਾਲੀ ਮਾਤਾ ਦਾ ਮੰਦਿਰ ਏ।
ਅੱਛਾ, ਹਾਂਜੀ-ਹਾਂਜੀ ਓ ਬੜਾ ਫੇਮਸ ਐ, ਪਿੱਛੇ ਜਦ ਮੈਂ ਵੀ ਗਿਆ ਸੀ ਨਾਂ ਪਿਛਲੇ ਹਫ਼ ਤੇ ਏਸ ਸ਼ਨੀਵਾਰ-ਸੈਚਰਡੇ ਨੂੰ ਗੇਆ ਸੀ ਮੈਂ ਫਰੈਂਡਸ ਦੇ ਨਾਲ, ਤੇ ਸਟੇਸ਼ਨ ਦੇ ਜ-ਜਿਵੇਂ ਈ ਆਪਾਂ ਬਾਹਰ ਆਏ ਨਾਂ ਤੇ ਸਟੇਸ਼ਨ ਵਾਲੇ ਕੈਣ ਲੱਗ ਗਏ, ਕਾਲੀ ਮਾਤਾ ਮੰਦਰ, ਕਾਲੀ ਜਿਵੇਂ ਕੇਬਦੇ ਨੀ ਹੁੰਦੇ ਵੀ ਮੰਦਰ-ਮੰਦਰ ਬਈ ਜਿੰਨੇ ਜਾਣਾ ਹਾਂ, ਓ ਜਾ ਸਕਦਾ, ਤੇ ਸਾਹਮਣੇ ਈ ਗੁਰਦੁਆਰਾ ਸੀ ਬੋਤ ਵੱਡਾ, ਦੁਖ-ਨਿਵਾਰਨ
ਅੱਛਾ।
ਤੇ ਆਪਾਂ ਫੇਰ ਓਥੇ ਈ ਜਾਣਾ ਸੀ ਨਾਂ
ਅੱਛਾ, ਓਨਾਂ ਨੇ ਏ ਨੀ ਕੇਆ ਮੰਦਰ ਜਾਣਾ, ਮੈਂ ਕੇਆ ਕਾਲੀ-ਕਾਲੀ
ਨਈਂ-ਨਈਂ, ਓ ਬੋਲੇ ਨੀ। ਨਈਂ, ਤੁਸੀਂ ਪੂਰੀ ਗੱਲ ਨਈ ਸੁਣਦੇ ਤੁਸੀਂ ਹੱਸੀ ਜਾਂਦੇ ਓ, ਤਾਂ ਫ਼ੇਰ ਹੋਰ?
ਹੋਰ ਬਸ ਮੈਂ ਕੇਆ ਬੈਠੇ ਦੇਖੀਏ, ਚੱਲ ਥੋੜ੍ਹੀ ਬੋਤੀ ਗੱਲਾਂ ਈ ਕਰ ਲੀਏ, ਫ੍ਰਰੀ ਹੁਣ ਹੁੰਨੇ ਆਂ ਨਾਂ ਆਪਾਂ।
ਹੂੰ।
ਹੋਰ ਕੀ ਖਾਧਾ ਤੁਸੀਂ ਅੱਜ? ਠੀਕ ਏ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਠੀਕ
ਠੀਕ ਆ, ਸੱਸੀ